ਸਤਿ ਸ੍ਰੀ ਅਕਾਲ ਜੀ। ਹੋਰ ਠੀਕ ਹੋ ਤੁਸੀਂ, ਹਾਂਜੀ ਤੁਸੀਂ ਦੱਸੋ?
ਮੈਂ ਵੀ ਵਧੀਆ, ਬਸ ਵਧੀਆ, ਕੀ ਕਰ ਰਹੇ ਸੀ?
ਕੁਛ ਨੀ ਬਸ ਹੁਣੇ ਨਾਸ਼ਤਾ ਕੀਤਾ। ਤੁਸੀਂ ਦੱਸੋ ਅੱਜ ਦਾਲ ਵਾਲੀ ਰੋਟੀ ਬਣਾਈ ਸੀ।
ਅੱਛਾ ਮਤਲਬ ਮੂੰਗੀ ਧੋਤੀ ਦਾਲ ਬਣਾਈ ਸੀ ਉਹ ਜਾਂ ਫਿਰ
ਨਹੀਂ, ਨਹੀਂ, ਨਹੀਂ, ਨਹੀਂ ਅਸੀਂ ਨਾ ਛੋਲਿਆਂ ਦੀ ਦਾਲ ਬਣਾਈ ਸੀ ਰਾਤੀ। ਤੇ ਉਹਦੀ ਰੋਟੀ ਬਣਾਈ ਸੀ ਹਾਂਜੀ।
ਹੋਰ?
ਹੋਰ ਤੁਹਾਡਾ ਹੋ ਗਿਆ ਨਾਸ਼ਤਾ।? ਹਾਂਜੀ, ਤੁਸੀਂ ਆਇਆ ਆਉਂਦੇ ਹੀ ਨਹੀਂ ਤੁਸੀਂ।
ਅਸੀਂ, ਕੱਲ ਆਵਾਂਗੇ ਤੁਹਾਡੇ ਘਰ।
ਹਾਂਜੀ, ਇਹ ਕੱਲ ਆ ਜਾਣਾ ਟਾਈਮ ਸਿਰ ਆ ਜਾਣਾ ਨਾ ਫਿਰ।
ਹਾਂ ਟਾਈਮ ਸਿਰ ਆਵੇਗੇ ਕਹਿਣ ਦਾ ਮਤਲਬ ਪੰਜ ਤੇ ਸਾਢੇ ਪੰਜ ਵੱਜ ਜਾਣਗੇ ਸਾਨੂੰ ਆਉਂਦੇ, ਆਉਂਦੇ। ਬਸ ਇੰਨੀ ਲੇਟ ਤੇ ਹੋ ਹੀ ਜਾਵਾਂਗੇ।
ਅੱਛਾ।
ਹੋਰ ਤੁਸੀਂ- ਆਪਣੀ ਭੈਣ ਦੇ ਵਿਆਹ ਤੇ ਮੇਕਅਪ ਬੜਾ ਵਧੀਆ ਕਰਵਾਇਆ ਸੀ। ਕਿੱਧਰੋਂ ਕਰਵਾਇਆ ਸੀ?
ਹਾਂਜੀ, ਮੈਂ ਆਪੇ ਹੀ ਕੀਤਾ ਸੀ ਮੇਕਅੱਪ ਤੇ।
ਅੱਛਾ ਤੁਸੀਂ ਫਿਰ, ਕਿਥੋਂ ਸਿੱਖਿਆ ਸੀ ਜਾਂ ਫਿਰ।
ਨਹੀ। ਆਉਦਾ ਹੀ ਹੈ ਥੋੜ੍ਹਾ ਬਹੁਤ ਤੇ ਅੱਜ ਕੱਲ ਇੰਸਟਾ ਤੇ ਵੀ ਸਿਖਾਉਣ ਵਾਲੇ ਹੈਗੇ ਨੇ। ਇੰਸਟਾ ਤੋਂ ਸਿੱਖ ਵੇਖ ਵੇਖ ਕੇ ਨਾ ਸਿੱਖ ਲੈਂਦੇ ਹਾਂ।
ਹਾਂਜੀ, ਹਾਂਜੀ ਤੇ ਤੁਸੀਂ ਪ੍ਰੋਡਕਟ ਵਗੈਰਾ ਕਿਹੜੀ ਕੰਪਨੀ ਦਾ ਲਿਆ ਦੱਸੋ?
ਪ੍ਰੋਡਕਟ। ਅਤੇ ਮੈਂ ਉਹ ਜਿਹੜਾ ਫਾਊਂਡੇਸ਼ਨ ਏ ਉਹ ਤਾਂ ਚਾਰਮੈਸੀ ਦਾ ਸੀ।
ਹਾਂ, ਹਾਂ, ਹਾਂ ਮਤਲਬ ਉਹ ਮੈਟ, ਮੈਟ। ਹੈਗਾ ਹੀ ਆ ਫਿਰ ਓਇਲੀ ਸਕਿੰਨ ਵਾਸਤੇ ਵੀ ਕਿਵੇਂ ਹੈਗੇ ਨੇ ਏ।
ਨਹੀਂ ਉਹ ਨਾ ਮੇਟੀਫਾਈ ਸਕਿਨ ਵਾਸਤੇ ਹਾਂਜੀ, ਓਇਲੀ ਸਕਿੰਨ ਵਾਸਤੇ ਵੇ।
ਓਇਲੀ ਸਕਿੰਨ ਵਸਤੇ ਹੈ ਨਾ ਤੇ ਜਿਵੇਂ ਮੇਰੀ ਵੀ ਓਇਲੀ ਹੈ ਤੇ ਅਸੀਂ ਵੀ ਲਗਾ ਸਕਦੇ ਹਾਂ।
ਹਾਂਜੀ ਹਾਂਜੀ ਉਹ ਤਾਂ ਬਿਲਕੁਲ ਬੈਸਟ ਹੈਗਾ ਵੇ। ਔਰ ਸਵੈਟ ਪਰੂਫ ਵੀ ਹੈਗਾ ਹੈ ਉੱਥੇ ਗਰਮੀਆਂ ਵਿਚ ਤੇ ਸਭ ਤੋਂ ਵਧੀਆ
ਸਭ ਤੋਂ ਵਧੀਆ ਮੈਂ ਵੀ ਲਵਾਂਗੀ ਫੇਰ ਉਹੀ ਉਹ
ਹਾਂਜੀ, ਤੁਸੀਂ ਵੀ ਟਰਾਈ ਕਰਨਾ।
ਤੇ ਜਿਵੇਂ ਡੇਲੀ ਬੇਸ ਵਾਸਤੇ ਕੋਈ ਲਾਈਟ ਸਕਿੰਨ ਟਿੰਟ ਵਗੈਰਾ ਉਹ। ਕਿਸ ਤਰ੍ਹਾਂ ਦੇ ਹੋਣਗੇ ਕਿਹੜੀ ਕੰਪਨੀ ਵਗੈਰਾ ਦੀ?
ਬੀਬੀ ਕਰੀਮ ਜਾਂ ਸੀ, ਸੀ ਕ੍ਰੀਮ ਨਹੀਂ ਹੁੰਦੀਆ।
ਹਾਂ, ਹਾਂ।
ਉਹ ਵੀ ਹੁੰਦੀਆਂ ਨੇ ਅੱਜ ਕੱਲ੍ਹ ਨਾ ਪਿਲਗ੍ਰਿਮ ਦੀ ਬੜੀ ਚੱਲੀ ਹੋਈ ਹੈ। ਬੇਬੀ ਕਰੀਮ।
ਅਤੇ ਪਿਲ ਗਰੀਮ ਦੇ ਉਹ ਪ੍ਰੋਡਕਟ ਹੈਗੇ ਨੇ ਜਿਵੇਂ ਸਕਿਨ ਕੇਅਰ ਦੇ ਪ੍ਰੋਡਕਟ ਹੈਗੇ ਨੇ।
ਜੀ ਨਈ ਉਹ ਮੇਕਅਪ ਦੇ ਵੀ ਹੈਗੇ ਨੇ ਫਾਊਂਡੇਸ਼ਨ ਵੀ ਹੈਗਾ ਪਿਲਕ੍ਰਿਮ ਦਾ ਬਲਸ਼ਰ ਵੀ ਹੈਗਾ ਹਾਂਜੀ
ਹੋਰ ਛੁੱਟੀਆਂ ਚ ਕਿੱਧਰ ਜਾ ਰਹੇ ਹੋ ਘੁੰਮਣ
ਬਸ ਕਿੱਥੇ ਵੀ ਨੀ ਅਸੀਂ ਤੇ ਘਰ ਹੀ ਰਹਦੇ ਹਾਂ
ਘਰ ਹੀ ਰਹਿੰਦੇ ਹੋ
ਹਾਂਜੀ
ਹਮ ਅੱਛਾ ਤੇ ਪ੍ਰੋਗਰਾਮ ਬਣਾਓ ਕਿੱਧਰ ਘੁੰਮਣ ਫਿਰਨ ਦਾ ਅਸੀਂ ਨਾਲ ਚੱਲਾਂਗੇ
ਹਾਂਜੀ ਬਣਾਦੇ ਹਾਂ ਤੁਸੀਂ ਬਣਾਓ ਨਾ ਫਿਰ ਤੁਸੀਂ ਸਾਰੀਆਂ ਭੈਣਾਂ ਆ ਜਾਣ ਨਾ ਫਿਰ ਚੱਲਾਂਗੇ ਹਨਾ
ਹਾਂ ਸਾਰੀਆਂ ਭੈਣਾ ਆਣਗੀਆਂ ਫਿਰ ਜਾਣਗੇ
ਹਾਂਜੀ
ਕੋਈ ਇੱਕ ਜਗ੍ਹਾ ਡਿਸਾਈਡ ਕਰ ਲ ਲੋ ਕਿਉਂਕਿ ਤੁਸੀਂ ਦੇ ਇੱਧਰ ਦੇ ਰਹਿਣ ਵਾਲੇ ਹੋ ਸਨੁਤੇ ਪਤਾ ਨੀ ਕਿੱਧਰ ਕੀ ਗਿਆ ਹੈ ਹੋਰ
ਤੁਸੀਂ ਕਿੱਧਰ ਜਾਣਾ ਘੁੰਮਣ ਮਤਲਬ ਕੈਫੇ ਵਗੈਰਾ ਜਾਂ ਫਿਰ ਬਾਹਰ ਕਿੱਧਰ ਜਾਣਾ ਹੈ
ਬਾਹਰ ਤੇ ਨਹੀਂ ਆਪਣੇ ਲੋਕਲ ਹੀ ਜਾਵਾਂਗੇ
ਹਾਂਜੀ
ਹਮ
ਅੱਧਰ ਤੇ ਹੁਨ ਨਵੇਂ ਹਾਂਜੀ ਨਵੇਂ ਨਵੇਂ ਖੁੱਲ ਗਏ ਨੇ ਨਾ ਇੱਕ ਨਵਾਂ ਖੁੱਲਿਆ ਵ ਸੈਕਟਰ ਚਾਰ ਵਲੀ ਸਾਈਡ ਹੈ ਇੱਕ ਤਾਂ
ਅੱਛਾ ਤੇ ਥੋੜਾ ਕਰਾਊਡ ਏਰੀਆ ਹੈਗਾ ਜਾਂ ਫਿਰ ਥੋੜਾ ਐਵੇਂ ਏਰੀਆ ਹੈਗਾ
ਨਹੀਂ ਨਹੀਂ ਉਹ ਹਾਈਵੇ ਤੇ ਹੈਗਾ ਮੇਨ
ਅੱਛਾ
ਹਾਂਜੀ
ਤੇ ਇਧਰ ਤੇ ਹੁਣ ਉਹ ਵੀ ਖੁੱਲ ਗਈ ਉਹਣੇ ਮੋਲਸ ਵਗੈਰਾ ਜਿਵੇਂ ਬੱਚਿਆਂ ਨੂੰ ਲੈ ਕੇ ਜਾਣਾ ਆ
ਹਾਂਜੀ ਪਹਿਲੇ ਤੇ ਇੱਕੋ ਮੋਲ ਹੁੰਦਾ ਸੀ ਹੁਣ ਤੇ ਇੱਕ ਹੋਰ ਖੁੱਲ ਗਿਆ ਜੂਡੀਓ ਵੀ ਖੁੱਲ ਗਿਆ ਉਧਰ ਹੋਰ ਇੱਕ ਹੋਰ ਖੁੱਲ ਰਿਹਾ ਵੇ ਵੀ ਟੂ ਵੀ ਵਨ ਏਦਾਂ ਦਾ ਕੁਛ ਹੈਗਾ ਮੈਨੂੰ ਹਾਂਜੀ
ਤੇ ਮੈਂ ਸੁਣਿਆ ਇਧਰ ਸੁਵਿਧਾ ਤੇ ਹਿਮਾਇਰਾ ਫੈਸ਼ਨ ਵੀ ਹੈਗੇ ਨੇ
ਹਾਂਜੀ ਹਾਂਜੀ ਉਹ ਵੀ ਖੁੱਲ ਗਏ ਨੇ ਹੁਨ ਨਹੀਂ ਅਸੀਂ ਗਏ ਨਹੀਂੀ ਕਦੀ ਜਾਵਾਂਗੇ ਕਦੀ ਟਰਾਈ ਕਰਾਂਗੇ ਤੁਸੀਂ ਵੀ ਚੱਲ ਲੈਣਾ ਸਾਰੇ ਇਕੱਠੇ ਜਾਵਾਂਗੇ ਇਹ
ਹਾਂ ਨਾਲ ਹੀ ਚੱਲਾਂਗੇ ਫੇਰ ਦੇਖਾਂਗੇ ਕਿਸ
ਹਾਂਜੀ ਹਾਂਜੀ ਹਾਂਜੀ
ਹੋਰ ਤੂੰਹਾਡੇ ਡੋਗੀ ਦਾ ਕੀ ਹਾਲ ਹੈ
ਡੋਗੀ ਵਧੀਆ ਹੈ ਬੈਠਾ ਆਰਾਮ ਨਾਲ
ਤੇ ਜਿਵੇਂ ਹੁਣ ਇਹ ਗਰਮੀ ਹੈ ਤੁਸੀਂ ਡੇਲੀ ਬੇਸ ਤੇ ਨਵਾਉਂਦੇ ਹੋ ਜਾਂ ਫਿਰ
ਮਤਲਬ ਗਰਮੀ ਚ ਵੀ ਇੱਕ ਹਫ਼ਤੇ ਬਾਅਦ
ਹਾਂ ਬੜਾ ਸ਼ੋਰ ਹ ਰਿਹਾ ਡੋਰੀ ਦਾ ਕੌਣ ਆਇਆ ਕੋਈ ਆਇਆ ਦੇਖਲੋ ਕੌਣ ਆਇਆ ਜਾ ਮੰਮੀ ਨੂੰ ਕਹਿ ਦੂੰ
ਹਾਂਜੀ
ਹੋਰ ਕੋਈ ਕੋਈ ਬੱਚੇ ਵਗੈਰਾ ਹੈ ਕਿਆ ਇਹ ਵੱਡਾ ਬੰਦਾ ਹੈ ਅੱਾ ਹੋਰ ਤੇ ਭਰਾ ਕੀ ਕਰ ਰਹਾ ਅੱਜ ਕੱਲ
ਬਸ ਕੁਛ ਨੀ ਆਪਣਾ ਹੀ ਬਿਜਨਸ
ਅੱਛਾ
ਹਾਂਜੀ ਹੋਰ ਉਧਰ ਸਭ
ਕਿੱਧਰ
ਅੱਜ ਕੱਲ੍ਹ ਕੁੜੀਆਂ ਹੀ ਨਹੀਂੀ ਲੱਭਦੀਆਂ ਪਈਆਂ
ਇਹਨਾਂ ਨੂੰ ਕਹੋ ਆਪਣੇ ਆਪ ਪਸੰਦ ਕਰਕੇ ਲਿਆ ਹਨ
ਹਾਂ ਹੁਣ ਪਸੰਦ ਕਰਨ ਦੀ ਵੀ ਉਮਰ ਚਲੀ ਗਈ
ਠੀਕ ਹੈ
ਹਹ
ਰ ਉਹ ਮਰਨੀ ਜਾਂਦੀ ਹੁੰਦੀ ਇਹ ਫੇਰ ਕਿਤੇ ਜਿਵੇਂ ਬਿਜਨਸ ਕਰ ਰਹੇ ਨੇ ਕੋਈ ਕੰਪਨੀ ਵਗੈਰਾ ਜਾਣ ਤੇ ਉੱਧਰ ਦੇਖਣ ਕੋਈ ਹੈ ਕੁੜੀ ਬਈ ਸਾਡੇ ਮ ਮਤਲਬ ਦੀ ਹਾਂ ਦੀ
ਹਾਂਜੀ ਅੱਜ ਕੱਲ ਤਾਂ ਫੋਨ ਫੋਨ ਵੀ ਆਗਾ ਫੋਨ ਵਿੱਚ ਬੜਾ ਕੁਛ ਹੋ ਰਿ ਹੁੰਦਾ
ਹਾਂ ਇਹ ਤੇ ਹੈ ਅੱਜ ਕੱਲ ਫੇਸਬੁੱਕ ਹੈਗਾ ਹਮ ਹੋਰ
ਹੋਰ
ਬਸ ਜੀ ਵਧੀਆ
ਹੋਰ ਹੋਰ ਠੀਕ ਨੇ ਦੀਦੀਆਂ ਪੈਨ ਨੇ ਹਜੇ ਦੇਖੋ ਹਜੇ ਪੱਕਾ ਨਹੀਂ ਹੈ ਕੁਛ ਅਗਰ ਆ ਵੀ ਸਕਦੀ ਨਹੀਂ ਵੀ ਆ ਸਕ ਤੁਦੀ
ਹਮ
ਹਾਂਜੀ
ਹੋਰ ਜੀਜਾ ਜੀ ਨਾਲ ਗੱਲ ਹੋਦੀ ਬਲ ਉਹ ਤੇ ਪਰਫੈਕਟ ਹੈ ਹਾਂ ਹਾਂ ਠੀਕ ਨੇ ਠੀਕ ਨੇ
ਅੱਛਾ ਹੋਰ ਹੋਰ ਤੁਸੀਂ ਨੀ ਗਏ ਕਿੱਧਰ ਘੁੰਮਣ ਫਿਰਨ ਇੱਧਰ ਆਏ ਦਿ ਹੋ
ਆਪਾਂ ਕੱਲ ਗਏ ਸੀ ਥੋੜੇ ਬਹੁਤ ਮ ਬੀ ਐਮ ਜੀ ਮੋਲ ਵਗੈਰਾ
ਅੱਛਾ ਅੱਛਾ ਹਾਂਜੀ ਦੇਖੀ ਸੀ ਮਸ ਆਪ ਦੇਖੀ ਸੀ ਉਹ ਪੰਜ ਨੇ ਪਾਈ ਦੀ ਸੀ ਨਾ
ਹਾਂ ਹਾਂ ਹਾਂ ਅਰੇ ਬੱਚੇ ਬੜਾ ਤਾਂ ਸ਼ੋਰ ਮਜ਼ਾਾਰ ਸੀ ਸਨ ਕਿਤੇ ਰਿਲੈਕ
ਹਾਂਜੀ ਹਾਂਜੀ ਆ ਤੇ ਹੁੰਦਾ ਏ ਬੱਚਿਆਂ ਨੂੰ ਸ਼ੌਕ ਹੁੰਦਾ ਨਾ ਘੁੰਮਣ ਫਿਰਨ ਦਾ ਨਾਨਕੇ ਆ ਕੇ ਤੇ ਹਾਂਜੀ
ਤੁਹਾਡੀ ਡਰੈਸ ਵੀ ਬੜੀ ਵਧੀਆ ਸੀ ਵਿਆਹ ਤੇ ਬਹੁਤ ਸੋਨੀ ਪਾਈ ਦੀ ਸੀ ਤੁਸੀਂ ਕਿੱਧਰੋਂ ਲਈ ਸੀ
ਓਧਰੋਂ ਹੀ ਲਿੱਤੀ ਸੀ ਜਗਾਦਰੀਓ
ਅੱਛਾ ਹਮ ਵਧੀਆ ਮਿਲ ਜਾਂਦਾ ਉੱਧਰੋਂ ਵੀ
ਹਾਂਜੀ ਉੱਧਰ ਵਧੀਆ ਮਿਲਦੇ ਨੇ ਕੱਪੜੇ
ਹਮ ਸਹੀ ਹੈ ਉਧਰ ਉੱਧਰ ਨਾ ਯਮੁਨਾਨਗਰ ਹੁਣ ਬੜਾ ਕੁੱਝ ਖੁੱਲ੍ਹ ਗਿਆ
ਹਾਂਜੀ ਬੜਾ ਕੁਛ ਕਰ ਗਿਆ ਤੁਸੀਂ ਕਿੱਥੋਂ ਜਂ ਸ਼ੋਪਿੰਗ ਲਿਆ ਦੀ ਕਿਮ ਹਾਂਜੀ ਵਧੀਆ ਸੀ ਤੁਹਾਡੇ ਵੀ ਕੱ ਕੱਪੜੇ ਸੂਟਸ ਵਗੈਰਾ
ਹੂ ਅੱਛਾ ਜੀ ਥੈਂਕ ਯੂ
ਹਾਂਜੀ
ਤੁਹਾਡੇ ਖੁਦ ਦੇ ਇੰਨੇ ਵਧੀਆ ਸੀ ਤੁਸੀਂ ਤੇ ਜੱਚ ਬੜੇ ਰਹੇ ਸੀ
ਬਸ ਜੀ
ਆ ਤੇ ਤੁਸੀਂ ਆਪਣੀ ਮੰਮੀ ਵਗੈਰਾ ਦੇ ਕਿੱਧਰੋਂ ਕੱਪੜੇ ਲੈਂਦਾ
ਮੰਮੀ ਦੇ ਵੀ ਅਸੀਂ ਨਾ ਉੱਧਰੋਂ ਇੱਕ ਮਤਲਬ ਜਗਾਦਰੀ ਤੋਂ ਥੋੜੀ ਹੈਗਾ ਹੈ ਵੇ ਬਿਲਾਸਪੁਰ ਉਧਰੋਂ ਦੇ ਦਿੱਤੇ ਸੀ ਹਾਂਜੀ ਉੱਧਰ ਵੀ ਵਰਾਇਟੀ ਹਾਂਜੀ
ਤੇ ਤੁਸੀਂ ਸਟਿਚ ਨੀ ਲੈ ਮ ਮਤਲਬ ਰੈਡੀ
ਨਹੀਂ ਰੇਡੀਮੇਡ ਨੇ ਮਿਲਤੇ ਸੀਂ ਨਾ
ਅੱਛਾ
ਹਾਂਜੀ ਮੰਮੀ ਵਾਸਤੇ ਲਿੱਤੇ ਸੀ ਤੇ ਭਰਾ ਨੇ ਕੱਪੜੇ ਦਿੱਤੇ ਸੀ ਉਧਰ ਜੈਂਟਸ ਦੇ ਬੜੇ ਵਧੀਆ ਹਾਂਜੀ
ਅੱਛਾ ਕੋਈ ਨੀ ਅਸੀਂ ਵੀ ਜਾਵਾਂਗੇ ਦੇਖਾਂਗੇ
ਹਾਂਜੀ
ਹੂ ਹੋਰ ਕਦੀ ਲਗਾਇਆ ਕਰੋ ਚੱਕਰ
ਹਾਂਜੀ ਤੁਸੀਂ ਆਣਾ ਨਾ ਹੁਣ ਤੁਸੀਂ ਕੱਲ ਟਾਈਮ ਫਿਰ ਆ ਜਾਣਾ
ਸਾਡਾ ਤੇ ਫਿਕਸ ਹੈਗਾ ਮੰਡੇ ਨੂੰ ਆਉਣਾ ਹੈ ਅੱਜ ਤੇ ਮੇਰਾ ਭਤੀਜਾ ਫਸਟ ਆਇਆ ਨਾ ਉਹਨੂੰ ਤੇ ਉਦੀ ਪਾਰਟੀ ਆ ਅੱਜ ਹਾਂਜੀ ਥੈਂਕ ਯੂ
ਹੋ ਗਿਆ ਉਹਦਾ ਟੂਰਨਾਮੈਂਟ
ਹਾਂ ਟੂਰਨਾਮੈਂਟ ਹੋ ਗਿਆ
ਚਲੋ ਵਧੀਆ ਚਲੋ ਵਧੀਆ ਹੋ ਗਿਆ ਤੇ
ਹਾਂ ਆ ਜਾਓ ਤੁਸੀਂ ਇੱਧਰ ਬਰਫ਼ੀ ਬੁਰਫੀ
ਕੋਈ ਨੀ ਕੋਈ ਨੀ ਤੁਸੀਂ ਆ ਜਾਓ ਨਾ ਤੁਸੀਂ ਲੈ ਆਣਾ
ਹਾਂ ਠੀਕ ਹੈ ਅਸੀਂ ਆਵਾਂਗੇ ਇੱਧ ਲੈ ਕੇ ਆਵਾਂਗੇ
ਹੋਰ ਹੋਰ ਤੁਹਾਡਾ ਹਾਂਜੀ ਕਾਕਾ ਸੋ ਗਿਆ ਤੁਹਾਡਾ
ਨਹੀਂ ਨਹੀਂ ਉਹ ਤੇ ਮੇਰੇ ਮਗਰ ਮਗਰ ਫਿਰ ਰਿਹਾ ਹੂ,,,
ਹਾਂਜੀ ਹੋਰ
ਸਾਡੇ ਸਕੂਲੇ ਪੰਜਾਬੀ ਹੈਗੀ ਸੀ
ਨਹੀਂ ਨਹੀਂ ਇੱਧਰ ਤੇ ਪੰਜਾਬੀ ਸਿਖਾਉਂਦਾ ਹੀ ਨਹੀਂ ਕੋਈ ਸੰਸਕ੍ਰਿਤ ਲਗਾਈ ਹੋਈ ਸੀ ਸਕੂਲ ਵਿੱਚ ਵੀ ਨਾ ਏਧਰ ਸਾਰੇ ਹਾਂਜੀ ਇੱਧਰ ਹਿੰਦੂ ਜ਼ਿਆਦਾ ਨੇ ਨਾ ਤਾਂ ਕਰਕੇ ਹੈਨਾ ਜੀ।
ਹੂ,,, ਹੋਰ
ਹੋਰ ਚਲੋ ਠੀਕ ਹੈ ਤੁਸੀਂ
ਠੀਕ ਹੈ ਹਾਂ ਹਾਂ ਕਰਾਂਗੀ ਮੈਂ ਸਨ ਸਰ ਨਾਲ ਗੱਲ ਕਰਕੇ ਬਹੁਤ ਵਧੀਆ ਲੱਗਿਆ।
ਹਾਂਜੀ ਹਾਂਜੀ ਠੀਕ ਹੈ ਤੁਸੀਂ ਵੀ ਕਰਦੇ ਰਹਿਣਾ ਹਾਂਜੀ ਓਕੇ ਜੀ ਬਾਅਦ ਵਿੱਚ ਕਰਾਂਗੇ ਤੇ ਠੀਕ ਹੈ ਸਤਿ ਸ਼੍ਰੀ ਅਕਾਲ। ਬਾਏ।